ਹੈਲੋ।
ਹੈਲੋ?
ਹੈਲੋ। ਹਾਂ, ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਕਿੱਦਾਂ?
ਵਧੀਆ ਵਧੀਆ, ਤੁੂੰ ਸੁਣਾਓ।
ਬਸ ਠੀਕ ਹੈ। ਤੁਸੀਂ ਸੁਣਾਓ ਹੋਰ?
ਬੱਸ। ਹਜੀ ਬੱਸ ਵਧੀਆ, ਵਧੀਆ ਵਧੀਆ। ਹੋਰ ਸੁਣਾਓ? ਮੈਂ ਮੈਂ, ਇਹ
ਤੁਹਾਡੀ ਨਾ ਉਹ ਨੂੰ
ਠੀਕ
ਹਾਂਜੀ ਹੈਲੋ ਮੈਂ ਇਹੀ ਕਹਿ ਰਿਹਾ ਸਰ ਕਿ ਅੱਜ ਕੱਲ੍ਹ ਤਾਂ ਮਤਲਬ ਕਿ ਜਿਹੜੇ ਫੈਮਿਲੀ ਟ੍ਰਿਪਸ ਹੈ ਔਰ
ਇੰਜੋਏ ਤਾਂ ਸਰ ਸਾਰਾ ਵਾਸਤੇ ਹੁੰਦਾ
ਹੂੰ
ਸਰ ਵਹੀ ਹੈ ਅੱਜ ਕੱਲ੍ਹ ਤਾਂ ਵੈਸੇ ਤਾਂ ਉਹ ਤਾਂ ਸਾਰੇ ਵੀ ਸਹੀ ਹੁੰਦੇ ਹੈ ਹਨਾ ਚਾਹੇ ਫਰੰਡ ਹੋਵੇ ਚਾਹ ਚਾਹੇ ਫੈਮਲੀ ਹੋਵੇ ਠੀਕ ਐ ਬਟ ਉਹੀ ਹੈ ਥੋੜਾ ਨਾ ਅ ਹਾਂ ਇਹਨਾਂ ਦੋਵਾਂ ਦੇ ਹੀ ਅਲੱਗ ਅਲੱਗ ਅਲੱਗ ਫ਼ਾਇਦੇ ਹਨ
ਜੀ ਜੀ ਜੀ ਤੁਸੀਂ ਬਿਲਕੁਲ ਸਹੀ ਕਹਿੰਦੇ ਪਏ ਹੋ
ਤੇ ਫਰੈਂਡ ਦਾ ਫਾਇਦਾ ਏਦਾਂ ਹੈ ਕਿ ਜਿੱਦਾਂ ਆਪਾਂ ਖੁੱਲ ਕੇ ਮਤਲਬ ਕਿ ਜੋ ਚੀਜ਼ ਆਪਾਂ ਮਤਲਬ ਕਿ ਬੋਲਣਾ ਕਰਨਾ ਤੇ ਉੱਥੇ ਮਤਲਬ ਥੋੜਾ ਇੰਜੋਏ ਕਰਨ ਦਾ ਜਿਹੜਾ ਮੇਰੇ ਹਿਸਾਬ ਨਾਲ ਥੋੜਾ
ਠੀ ਕਿਸਸੀ ਗਲਜ ਬੋਲਣਾ ਕਿ
ਹਾਂ ਹਾਂ
ਕਿੱਥੇ ਨੇ
ਹੂੰ
ਨਾਲ
ਹਾਂਜੀ
ਸਾਡੇ ਬੱਚੇ ਕਿੱਥੇ ਜਾ ਰਹੇ ਅਸੀਂ ਜਾ ਰਹੇ ਘੁੰਮਣੇ ਉੱਥੇ ਜਾ ਰਹੇ ਘੁੰਮਣੇ ਕਿੱਥੇ ਜਾ ਰਹੇ ਘੁੰਮਣੇ ਸਭ ਦੇਖਣਾ ਪੈਂਦਾ ਹੈ ਹਮ ਔਰ ਫਰੈਂਡ ਨਾਲ ਜਾਂਦੇ ਨੇ ਫਰੈਂਡ ਨਾਲ ਜਾਂਦੇ ਨੇ ਉਹ ਉਹੱ ਔਥੇ ਕੋਈ ਪਰਵਾਹ ਨਹੀਂ ਹੁੰਦੀ ਹੈ ਕਿ ਬੰਦਾ ਖਰਚਾ ਕਿੰਨਾ ਹੋ ਲਾਸਟ ਚ ਊਟ ਹੁੰਦਾ
ਹਾਂਜੀ
ਕਾਂਟਰ ਬਿਊਟ ਮੈਂ ਪ ਪਹਿਲੇ ਅੰਦਰ ਕਿਤਨਾ ਖਰਚਾ ਹੋਇਆ।
ਹੂੰ
ਫੈਮਿਲੀ ਨਾਲ ਜਾਣਾ ਤਾਂ ਉਹ ਖਰਚਾ ਸਾਡਾ ਹੀ ਹੋਣਾ ਸਾਰਾ।
ਹਾਂ ਬਿਲਕੁਲ ਸਹੀ ਉਹੀ ਹੈ ਨਾ ਇਹ ਹਾਂ ਫਾਇਦੇ ਚਲੋ ਹੁਣ ਇਹ ਹੈ ਕਿ ਚਲੋ ਇੱਥੇ ਆ ਕੇ ਹਾਂ
ਫ਼ਾਇਦਾ ਫੈਮਿਲ ਨਾਲ ਕੀ ਹੁੰਂਦਾ ਕਿ ਬੱਚੋਂ ਮੂਂਡ ਫਰੈਸ਼ ਹੋ ਜਾਨਾ ਹੈ। ਹੋ ਜਾਣਾ ਹੇ। ਔਰ ਸਾਡਾ ਕੀ ਹੈ ਸਾਡਾ ਸਾਡਾ ਪੈਸਾ ਲੱਗ ਜਾਣਾ ਉੱਥੇ।
ਹਾਂਜੀ ਉਹੀ ਤਾਂ ਗੱਲ ਹੇ। ਹਾਂ ਗ ਹਾਂ
ਚਾਰ ਬੰਦੇ ਨੇ, ਪਾੰਚ ਬੰਦੇ ਨੇ, ਦਸ ਹਜਾਰ ਟ੍ਰਿਪ ਨੇ, ਢਾਈ ਢਾਈ ਹਜ਼ਾਰ ਰੁਪਏ ਤੱਕ ਆ ਜਾਣਾ ਚਾਰ ਬੰਦੋ ਨੇ ਛ ਔਰ ਫੈਮਲੀ ਨਾਲ ਜਾਣਾ ਹੈ। ਤਾਂ ਸਾਡਾ ਖਰਚਾ ਸਾਡਾ ਹੋਣਾ ਹੈ।
ਖ਼ਰਚਾ ਵੀ ਸਾਡਾ। ਹੂੰ
ਫੈਮਲੀ ਤੋਂ ਖੁਸ਼ ਹੋਏਗੀ ਉਹ ਕੋਈ ਦਿੱਕਤ ਨਹੀਂ ਹੈ,
ਹੂੰ
ਕੀ ਕਰਨਾ ਹੇ। ਫਰੈਂਡ ਨਾਲ ਇੰਜੋਏ ਅੱਛਾ ਹੁੰਦਾ ਹੈ।
ਹਾਂ। ਔਰ ਫੇਰ ਔ ਫਰੈ ਸਭ ਫਰੈਸ਼- ਫਰੈਸ਼ ਵੀ ਹੋ ਜਾਂਦਾ। ਨਾ ਫਰੈਸ਼ ਵੀ ਹੋ ਜਾਂਦਾ। ਜ਼ਿਆਦਾ ਜਿੰਨਾ ਮਤਲਬ ਕਿ ਅ ਜਿੰਨਾ, ਫਰੈਂਸ਼ਿਪ ਅ ਫਰੈਸ਼ ਹੁੰਦਾ ਹੈ। ਹੁਣ ਫੈਮਿਲੀ ਚ ਨਹੀਂ, ਨਹੀਂ। ਬੰਦਾ ਪਰ ਚਲੋ, ਇੱਕ ਕਈ ਚੀਜ਼ਾਂ ਦੀ ਸਿਓਰਟੀ ਵੀ ਹੁੰਦੀ ਹੈ। ਕਈਆਂ ਦੇ ਕਿ ਜਿੱਥੇ ਫੈਮਲੀ ਜਿਆਦਾ ਕਮਾਉਂਦੀ। ਹਮ ਉੱਥੇ ਹਨਾ। ਕੋਈ ਆਪਾਂ ਕੋਈ ਆਪਾਂ ਜਿਹੜੇ ਪ੍ਰਾਈਵੇਟ ਗੱਲ ਕਰਨੀ ਹੈ। ਕਿ ਚਲੋ ਪ੍ਰਾਈਵੇਟ ਗੱਲਾਂ ਹੁੰਦੀਆਂ। ਉਹ ਫਰੈਂਡ ਚ ਨਹੀਂ ਗ ਆਉਂਦੀਆਂ। ਫਰੈਂਡ ਚ ਜ਼ਿਆਦਾ ਮਤਲਬ
ਫੈਮਲੀ ਨੂੰ ਘੁਮਾਉਣਾ ਇਸ ਲਈ ਜ਼ਰੂਰੀ ਪੈਂਦਾ ਹੈ। ਜੀ, ਸਾਡੀ- ਸਾਡੀ ਉਮਰ ਕਿੰਨੀ ਹੈ। ਪਹਿਲੇ ਬੰਦਾ ਜੀਂਦਾ ਸੀ। ਨਬੇ- ਨਬੇ ਨਾਬੇ ਸਾਲ
ਹਾਂਜੀ।
ਖਾ ਲਈਏ। ਸਭ ਬੱਖਰਾ ਖਾਂਦੇ ਨੇ ਬਰਾ ਮੁੰਡਾ ਸੀ।
ਹਾਂਜੀ।
ਹਮ ਹੁਣ, ਇੱਥੇ ਕੀ ਹੈ। ਨਿਊ ਜਨਰੇਦਾ ਸੀ ਗੇ
ਹਮ, ਬਿਲਕੁਲ
ਹਮ ਪੂਰੀ ਪੂਰੀੇ ਬੰਦਾ ਹੈ
ਹਾਂਜੀ। ਸਹੀ ਗੱਲ ਹੈ।
ਹੁਣ, ਹੁਣ ਹੋ ਗਿਆ।
ਹਮ
ਨਵੇਂ- ਨਵੇਂ ਪਦੇ ਨੇ ਬੱਚੇ ਜਾਥੇ ਜਾਥੇ ਜਾ ਖੁਰੀ
ਹਾਂ। ਬਿਲਕੁਲ ਸਹੀ ਗੱਲ ਆ। ਕੁਝ ਹਮ
ਅੋਾਹੁ
ਹਮ
ਚਾਰ ਬੰ ਜ਼ਰੂਰ ਫਹਿਮੀ ਲਾਲ ਕੋਈ
ਹਮ, ਸਹੀ ਗੱਲ ਆ, ਹਮ ਬਿਲਕੁਲ। ਭਾਈ ਨਾ, ਮਤਲਬ ਹਾਂ ਤਾਂ ਈ ਇਹ ਦੋਨਾਂ ਦਾ ਅਲੱਗ-ਅਲੱਗ ਫੈਦੇ, ਬਟ ਚਲੋ ਜੇੜੀ ਥੈਰੇਪੀ ਜੇੜੀ ਫ੍ਰੈਂਡਸ ਨਾਲ ਹੁੰਦੀ ਐ ਫੇ ਫ੍ਰੈ ਫੈ੍ਂਡਸ ਨਾਲੋ ਤੇ ਜੇੜਾ ਥੈਰੇਪੀ ਆਲਾ ਕੰਮ, ਜਿੱਥੋਂ ਜਿੱਥੇ ਮਰਜ਼ੀ।
ਓੱਥੇ ਤੁਸੀਂ, ਅੱਪਾ, ਹਾਂ
ਮੇਰਾ ਮਤਲਬ ਏ
ਹੂੰ।
ਚਰੋ ਵੈਸੇ ਮਲਬ ਸਾਡੇ ਆਲੇ ਉਦਾਂ ਫੈਮਿਲੀ ਆਲੇ ਸਿਰਫ ਓਹੀ ਹੈ ਵੀ ਮਦਰ ਮ ਮੇਰੇ ਤਾਂ ਸਿਰਫ ਮਦਰ ਹੈ ਐੱਥੇ। ਠੀਕ ਐ, ਹਾਂ ਤੇ ਮਦਰ ਹਾਲ ਮ ਮੇਰੀ ਮੈਰਿਜ ਵਗੈਰਾ ਕੁਛ ਨੀ ਹੋਈ ਹਲੇ।
ਓਕੇ
ਮੈਨੂੰ ਤਾਂ ਹੱਲੇ ਨਾ ਚਲੋ, ਓ ਵੀ ਫੈਮਿਲੀ ਵੀ ਇੱਕ ਪੋਇੰਟ ਤੇ ਸਈ ਹੁੰਦੀ ਐ। ਬਟ ਫਰੈਂਡਸ ਮੈ ਤਾਂ ਮੈਨੂੰ ਦਾ ਫਰੈਂਡਸ ਈ ਪ੍ਰੈਫਟ ਹੁੰਦੇ, ਜਿੱਥੇ ਜੋ ਮਰਜੀ ਐ ਉੱਥੇ ਕਈ ਜਗਾ ਤਾਂ ਕੁਛ ਕੈਣ ਦੀ ਵੀ ਲੋੜ ਨੀ ਪੈਂਦੀ ਜਾਦਾ। ਫਰੈਂਡਸ ਨਾਲ ਤਾ ਬਿਨਾ ਕੁਛ ਬੋਲੇ ਵੀ ਥੈਰੇਪੀ ਹੋ
ਜੀ, ਜੀ, ਜੀ, ਬਿਲਕੁਲ, ਤੁਸੀਂ ਸਹੀ ਕਹਿੰਦੇ ਪਏ ਹੋ। ਅਸੀਂ ਕੀ ਕਰ ਤਾਮਿਲਨਾਡੂ ਜਾਣਦਾ, ਤਾਂ ਸਭ ਦਾ ਧਿਆਨ ਰੱਖਣਾ ਫੁੱਲੀ ਧਿਆਨ ਰੱਖਣਾ। ਅੱਛਾ, ਹੋਟਲ ਲੈਣਾ ਹੈ, ਅੱਛਾ-ਅੱਛਾ ਬੱਚੋਂ ਨੂੰ
ਹੂੰ। ਸਹੀ ਗੱਲ ਆ।
ਹਾਂ। ਰ ਵਿਊ ਅੱਛਾ, ਵਿਊ ਅੱਛਾ ਚਾਹੀਏ ਹੈ, ਬੱਚੋ ਨੂੰ ਏਅਰ ਮੋਡਸ ਫੇਰ ਅੱਛਾ ਚਾਹੀਏ, ਬੱਚੇ ਨੂੰ ਬੱਚੇ ਕੀ ਕਰਦੇ ਹੈ ਸਾਲ ਭਰ ਮੈਂ ਇੱਕ ਰਾਊਂਡ ਮਾਰਨਾ ਬਾਹਰ ਅਸੀਂ-ਅਸੀਂ, ਉਹ ਵੀ ਨਹੀਂ ਕਰ ਸਕਦੇ ਅਸੀਂ ਕਾਰ ਏ
ਹਾਂ, ਸਹੀ, ਸਹੀ ਗੱਲ ਉੱਥੇ ਹੀ ਮਤਲਬ ਕਿ ਉਹੀ ਹੈ ਫਿਰ ਬਲੇਮਿੰਗ ਆ ਜਾਂਂਦੀ ਹੈ।
ਤੁੂੰ ਫੋਨ ਕਰੋ।
ਹੂੰ-ਹੂੰ।
ਫੋਨ ਕਰ ਐਹ ਨੂੰ ਫੋਨ ਕਰ ਲੈ, ਐਨੁੰ ਫੋਨ ਕਰਲਾ।
ਹੂੰ।
ਕਰ ਤੁ ਸਾਡਾ ਪ੍ਰੋਗਰਾਮ। ਤੁਸੀਂ ਪ੍ਰੋਗਰਾਮ ਬਣਾਓ।
ਹਾਂ।
ਨਹੀਂ ਬੱਚ ਪ ਬੱਚ ਫਲਾਨ ਚ ਸ ਖਰਾਬ ਹੋ
ਹਾਂ, ਉਹੀ ਹੈ ਬੱਚੇ ਫੇਰ ਰੋਂਦੇ-ਰੋਂਦੇ ਵੀ ਏ ਥੋੜ੍ਹਾ ਮੂਡ ਵੀ ਬੱਚ ਥੋੜਾ ਹੁੰਦਾ, ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਦਾ ਮੂਡ ਜਲਦੀ ਖਰਾਬ ਹੋ ਜਾਂਦਾ ਬਾਹਰ ਜਾ ਥੋੜਾ ਉਹ ਉਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ। ਉਹ ਮਤਲਬ
ਜੀ ਮੈਂ ਗੱਲ ਦ ਬੱਚੇ ਨੂੰ ਤੁਸੀਂ ਵੀ ਪਾਪੜ ਜਾ ਜਿੱਦ ਕਰੇ ਘ ਬਾਹਰ ਚਲੋ ਬਾਹਰ ਚਲੋ ਬਾਹਰ ਚਲੇ ਜਾਓ ਘਰ ਚਲੋ ਘਰ ਚਲੋ ਫਿਰ ਅਸੀਂ ਕੀ ਕਰਾਂ ਸਾਡੇ ਤਾਂ ਬਾਹਰ
ਹਮ
ਉਹਨੂੰ ਕਿ ਹੈ ੱਚ ਕਿੱਥੇ ਜਾ ਤੁਸੀਂ
ਸਹੀ ਗੱਲ
ਸਾ ਸਾਡੀ ਪੋਕਟ ਚ ਕਿੰੇ ਪ
ਹਾਂ ਸਹੀ ਗੱਲ ਹੈ ਹਮ
ਪਨੀਰ
ਹਮ ਉਹੀ ਹੈ ਇਹਨਾਂ ਦਾ ਫਿਰ ਹੁਣ ਨੱਖਰੇ ਵੀ ਹੁੰਦੇ ਨਾ ਬਹੁਤ ਜਿਆਦਾ ਗੱਲ ਉਹੀ ਹੈ ਮਤਲਬ ਸਹੀ ਅਗਰ ਤੁਹਾਡੇ ਫਰੈਂਡ ਹੈਗੇ ਹੈ ਤੇ ਉਨ੍ਹਾਂ ਵਰਗੀ ਕੋਈ ਰੀਜ਼ ਹੈਗੀ ਪਰ ਚਲੋ ਹਰ ਇੱਕ ਚੀਜ਼ ਦਾ ਬੈਲੈਂਸ ਆਉਣਾ ਚਾਹੀਦਾ ਸਰ ਕੀ ਕਰੀਏ ਲਾਈਫ ਆਪ
ਨਾ ਦੇਖੋਸੀ ਪਲੇ ਰ ਖਾਗਾ
ਹਰ ਚ ਹਰ ਚੀਜ਼ ਦਾ ਹਰ ਚੀਜ਼ ਦਾ ਬੈਲੇੈਂਸ ਬ ਅਹ
ਲਾਈਫ ਟਾਈਮ
ਹਮ
ਪ ਸਾਨੂੰ
ਹਮ ਸਹੀ ਗਲ਼ ਏ ਦੋਵਾਂ ਦਾ ਦੇਖਣਾ ਬੰਦਾ ਜ
ਗੱਲ ਹੋਰ ਜ ਤੁਹਾਡਾ ਪੜੋ ਤੁਹਾਡਾ ਫਰੈਂਡ
ਹਾਂਾਂ ਸਹੀ ਗਲ ਆ
ਹਾਂ ਕਈ ਅੱਛੀ ਅ ਅੱਛੀ ਜਾਏ ਜਾਓ ਜਾਂ ਬੁਰੀ ਜਗਾ ਹੋ ਤਾਂ ਆ ਤੁਹਾਡਾ ਫਰੈਂਡ ਪਹਿਲੇ ਆਇਣਾ ਤੁਹਾਡਾ ਪਰਿਵਾਰ ਪਹਿਲੇ ਆਣਾ
ਹਮ ਬਿਲਕੁਲ ਸਹੀ ਗੱਲ ਹੈ ਉਹ ਇਹ ਫਰੈਂਡਸ ਤਾਂ
ਚਲੋ ਵੀਰ ਜੀ ਅੱਛਾ ਲੱਗਾ ਤੁਹਾਨੂੰ ਗੱਲ ਕਰ ਤੁਹਾਡੇ ਨਾਲ। ਫਿਰ ਮਿਲਾਂਗੇ ਫਿਰ ਗੱਲ ਕਰਾਂਗੇ ਦੁਬਾਰਾ ਠੀਕ ਹੈ ਜੀ। ਵੀਰ ਜੀ। ਹਾਂ। ਠੀਕ ਹੈ ਵੀਰ ਜੀ। ਸਤਿ ਸ਼੍ਰੀ ਅਕਾਲ। ਓਕੇ ਜੀ। ਓਕੇ।
ਤਿਆਰ ਰੱਖੋ ਆਪਣਾ। ਸਤਿ ਸ੍ਰੀ ਅਕਾਲ। ਵੀਰੇ। ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।